ਹੈਲੋ ਸ਼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
ਔਰ
ਅਛ ਵਧੀਆ ਜੀ ਵਧੀਆ ਤੁਸੀਂ ਠੀਕ ਹੋ।
ਹਾਂਜੀ-ਹਾਂਜੀ ਵਧੀਆ ਜੀ ਵਧੀਆ।
ਹੋਰ ਘਰ ਸਭ ਠੀਕ ਹੈ ਬੱਚੇ ਠੀਕ ਨੇ।
ਹਾਂਜੀ-ਹਾਂਜੀ ਸਭ ਵਧੀਆ ਸਭ ਠੀਕ ਠਾਕ ਤੁਸੀਂ ਦੱਸੋ ਠੀਕ ਹੋ।
ਬੱਸ ਵਧੀਆ ਮੌਸਮ ਦੇਖੋ ਕਿੰਨਾ ਖ਼ਰਾਬ ਹੋ ਰੱਖਿਆ।
ਹਾਂਜੀ-ਹਾਂਜੀ ਉਹੀ ਮੈਂ ਕਿਹਾ ਪੁੱਛਾਂ ਕੀ ਤੁਹਾਡੇ ਉਥੇ ਵੀ ਐਵੇਂ ਦਾ ਹੀ ਮੌਸਂਮ ਚੱਲ ਰਿਹਾ। ਮਤਲਬ ਕਿ ਸਾਡੇ ਇੱਥੇ ਤੇ ਬਹੁਤ ਡਿਸਟਰਬੈਂਸ ਚੱਲ ਰਹੀ ਮੌਸਮ 'ਚ ਨਾ।
ਬਹੁਤ ਜ਼ਿਆਦਾ ਗੰਦਾ ਉਹ ਰੱਖਿਆ ਮਤਲੱਬ ਕਿ ਨਾ ਕੁੱਛ ਸਮਂਝ ਈ ਨਹੀਂ ਆ ਰਿਹਾ ਵੇਦਰ ਹੈ ਕਿ ਇਹ ਕੀ ਹੋ ਰਿਹਾ ਕਦੇ ਧੁੱਪ ਧੁੱਪ ਐ ਕਦੇ ਮੀਂਹ ਹੈ ਕਦੇ ਬੱਦਲ ਹੈ ਫਿਰ ਨਾਲ ਹੀ ਧੁੱਪ ਐ ਹਵਾ ਚੱਲ ਰਹੀ ਐ ਗਰਮ ਹਵਾ ਚ ਮਤਲੱਬ ਪਤਾ ਨੀ ਕੀ ਹੋ ਰਿਹਾ ਇਹ ਮਤਲੱਬ ਕਿ ਪਹਿਲਾਂ ਤਾਂ ਕਦੇ ਏਦਾਂ ਹੋਇਆ ਨਹੀਂ
ਹਾਂਜੀ ਹਾਂਜੀ ਉਹੀ ਮਤਲੱਬ ਇੱਕਦਮ ਹੀ ਆਂਧੀ ਤੂਫ਼ਾਨ ਹਨੇਰੀ ਬਾਰਿਸ਼ ਕੁੱਛ ਨੀ ਸਮਂਝ ਆਉਂਦਾ ਕਿਵੇਂ ਦਾ ਮੌਸਮ ਹੋ ਰਿਹਾ ਮੈਂ ਕਿਹਾ ਪੁੱਛਾਂ
ਪਿੱਛੇ ਜੇ ਭੂਕੰਪ ਵੀ ਆਇਆ ਸੀ ਬਹੁੱਤ ਹਾਂਜੀ ਇੱਥੇ ਤੇ ਭੂਕੰਪ ਆਇਆ ਸੀ ਪਿੱਛੇ ਜੇ ਉਹੀ ਇਸ ਕਾਰਨ ਹੈ ਨਾ ਪੇੜ ਵਗੈਰਾ ਕੱਟੇ ਜਾ ਰਹੇ ਨੇ ਜਿਹਦੇ ਕਾਰਨ ਸਾਰਾ ਵੈਦਰ ਵੀ ਚੇਂਜ ਹੋ ਰਿਹਾ ਸਾਡਾ ਪਿੱਛੇ ਜਿ ਤੇ ਬਹੁੱਤ ਮਤਲੱਬ ਕੀ ਨਾ ਇੱਥੇ ਬਹੁੱਤ ਜਣੇ ਬਿਮਾਰ ਵੀ ਹੋ ਗਏ ਸੀ ਇਸ ਕਾਰਨ
ਹਾਂਜੀ ਹਾਂਜੀ
ਹਾਂਜੀ ਬਹੁਤ ਬੰਦੇ ਬਿਮਾਰ ਹੋ ਗਏ ਸੀ ਪਤਾ ਨੀ ਕੋਈ ਕਹਿ ਰਿਹਾ ਸੀ ਇਹਨੂੰ ਗਰਮੀ ਚੜ ਗਈ ਐ ਕਿਸੇ ਨੂੰ ਠੰਡੀ ਲੱਗੀ ਜਾ ਰਹੀ ਸੀ
ਅੱਛਾ ਅੱਛਾ
ਹਾਂਜੀ
ਤੇ ਸਾਨੂੰ ਤੇ ਪਤਾ ਹੀ ਨਹੀਂ ਚੱਲਿਆ ਵੀ ਕਿਸ ਟਮ ਮ ਮਤਲਬ ਭੂਕੰਪ ਵਗੈਰਾ ਦਾ ਜੋ ਵੀ ਕਹਿ ਰਹੇ ਹੋ ਤੁਸੀਂ ਕਿਸ ਟਾਈਮ ਹੋਇਆ ਸਾਨੂੰ ਤਾਂ ਕੁਛ ਹਾਂਜੀ
ਅਰਥਕਵਕ ਆਇਆ ਸੀ ਜੀ ਅਹ ਮਤਲਬ ਇੰਨਾ ਵੀ ਜ਼ਿਆਦਾ ਤੇਜ਼ ਨਹੀਂ ਸੀਗਾ ਮਤਲੱਬ ਬੱਟ ਆਇਆ ਸੀ
ਅੱਛਾ ਅੱਛਾ ਉਹੀ ਅੱਜ ਕੱਲ ਪਤਾ ਈ ਨਹੀਂ ਚੱਲ ਰਿਹਾ ਹੋ ਕੀ ਰਿਹਾ ਕਿਵੇਂ ਮਤਲੱਬ ਕਿ ਸਾਰੀ ਹੀ ਡਿਸਟਰਬੈਂਸ ਹੋਈ ਦੀ ਨਾ ਮਤਲੱਬ ਜਿਵੇਂ ਉਥਲ ਪੁਥਲ ਮਚੀ ਹੁੰਦੀ ਹੈ ਬਹੁਤ ਜ਼ਿਆਦਾ
ਹਾਂ ਉਹ ਬਹੁਤ ਜ਼ਿਆਦਾ ਹੋਈ ਪਈ ਐ ਮਤਲੱਬ ਕਿ ਨਾ ਗਰਮੀਂ ਇੱਕ ਗੰਦੀ ਗਰਮੀ ਪੈਣੀ ਇਹ ਤੇ ਪਤਾ ਨੀ ਅੱਗ ਜਿਵੇਂ ਅੱਗ ਨੀ ਬਰਸ ਰਹੀ ਹੁੰਦੀ ਇੰਨੀ ਗਰਮ ਮਤਲੱਬ ਕਿ ਜਿਨਾ ਘਰ ਮਤਲੱਬ ਕੀ ਪੱਖੇ ਜਿਹੜੇ ਬੰਦੇ ਪੱਖੇ ਤੋਂ ਏਸੀ ਤੋਂ ਬਿਨਾਂ ਰਹਿ ਰਹੇ ਨੇ ਨਾ ਧਨ ਨੇ ਸੱਚੀ
ਹਾਂਜੀ ਹਾਂਜੀ ਉਹ ਤਾਂ ਹੈ ਈ ਏ
ਕਿੱਦਾਂ ਰਹਿ ਰਹੇ ਨੇ ਉਹ ਬਹੁੱਤ ਔਖਾ ਪੱਖੇ ਵਿੱਚ ਸੋਣਾ
ਬਿਲਕੁੱਲ ਬਿਲਕੁੱਲ ਮਤਲੱਬ ਕੀ ਉਹ ਲਾਸਟ ਈਅਰ ਤੱਕ ਵੀ ਪਿਛਲੇ ਸਾਲ ਵੀ ਕੁੱਛ ਇੰਨਾ ਖ਼ਾਸ ਨਹੀਂ ਗਰਮੀਂ ਦਾ ਹੋਇਆ ਪਰ ਇਸ ਵਾਰ ਤੇ ਇੰਨਾ ਜ਼ਿਆਦਾ ਬੁਰਾ ਹਾਲ ਐ ਕਿ ਮਤਲਬ ਪੁਛੋ ਈ ਨਾ ਕੁਛ ਵੀ ਕਿ ਜਿੱਥੇ ਦੇਖੋ ਇੰਨੀ ਗਰਮੀ ਇੰਨੀ ਗਰਮੀ ਕਿ ਬੰਦਾ ਸੋਚ ਵੀ ਨਹੀਂ ਸਕਦਾ ਦਾ ਬਾਹਰ ਨਿਕਲਣ ਨੂੰ
ਬਿਲਕੁਲ ਮਤਲਬ ਉਸ ਮੈਂ ਆਪਾਂ ਨਾ ਮਤਲਬ ਕਿ ਸਵੇਰੇ ਮੈਂ ਥੋੜਾ ਜਿਹਾ ਕੰਮ ਸੀਗਾ ਸਾਨੂੰ ਬਜ਼ਾਰ ਜਾਣਾ ਸੀ ਅਸੀਂ ਕਿਹਾ ਵੀ ਚਲੋ ਇਏਦਾਂ ਕਰਦੇ ਹਾਂ ਵੀ ਸਵੇਰੇ ਨਾ ਜਲਦੀ ਉੱਠ ਕੇ ਸਫਾਈਆਂ ਵਗੈਰਾ ਕਰ ਲਾਂਗੇ ਧੁੱਪ ਚੜਨ ਤੋਂ ਪਹਿਲਾਂ ਸਾਨੂੰ ਇਹ ਸੀ ਕਿ ਸੱਤ ਵਜੇ ਤੋਂ ਬਾਅਦ ਧੁੱਪ ਚੜ੍ਹਦੀ ਐ ਆਪਾਂ ਪੰਜ ਵਜੇ ਉੱਠੇ ਪੰਜ ਵਜੇ ਇੰਨੀ ਤੇਜ਼ ਧੁੱਪ ਮਤਲਬ ਸੂਰਜ ਸਿਰ ਤੇ ਸੀ ਤੇ ਕਿਰਨਾਂ ਪੈਣੀਆਂ ਸਟਾਰਟ ਹੋ ਚੁੱਕੀਆਂ ਸੀ
ਹਾਂਜੀ ਹਾਂਜੀ
ਔਰ ਸ਼ਾਮੀ ਅੱਠ ਵਜੇ ਤੱਕ ਮਤਲਬ ਏਦਾਂ ਦਾ ਮੌਸਮ ਰਿਹਾ ਬਹੁਤ ਬੇਕਾਰ
ਬਿਲਕੁਲ ਸਾਡੇ ਸਾਡੇ ਤਾਂ ਮਤਲਬ ਕਿ ਐਵੇਂ ਹੁੰਦਾ ਹੈ ਕਿ ਰਾਤ ਨੂੰ ਵੀ ਬਾਹਰ ਨਿਕਲ ਜਾਓ ਨਾ ਤੇ ਗਰਮ ਹਵਾ ਹੀ ਚੱਲ ਰਹੀ ਹੋਏਗੀ ਮਤਲਬ ਵੀ ਨੀ ਕਿ ਠੰਡੀ ਹਵਾ ਮਿਲ ਜੇ ਕਿਧਰੇ ਵੀ ਗਰਮ ਹਵਾਈ ਹੋਏਗੀ ਦੇਖੋ ਬਾਹਰ ਨਿਕਲ ਇਕਲੋ ਗਰਮ ਹਵਾ ਚੱਲ ਰਹੀ ਹੈ ਕਿ ਬੰਦਾ ਕਹੇ ਕਿ ਚਲੋ ਅਹ ਰੋਟੀ ਵਗੈਰਾ ਖਾਧੀ ਹੈ ਥੋੜਾ ਚੱਕ ਚੱਕਰ ਲਗਾਏ ਬਾਹਰ ਤੇ ਨਿਕਲਣ ਹੀ ਨੀ ਹੁੰਦਾ ਇੰਨੀ ਗਰਮੀ ਇੰਨੀ ਗਰਮ ਹਵਾ ਬਹੁਤ ਬੁਰਾ ਹਾਲ ਹੁੰਦਾ
ਬਿਲਕੁਲ ਬਲਕਿ ਅੱਜ ਵੀ ਅਸੀਂ ਵੀ ਨਾ ਮਾਰਕੀਟ ਚ ਗਏ ਸੀ ਵੀ ਅਸੀਂ ਗਏ ਤੇ ਮਤਲਬ ਅੱਠ ਸਾਢੇ ਅੱਠ ਵਜੇ ਗਏ ਸਾਨੂੰ ਏ ਸੀ ਵੀ ਚਲੋ ਥੋੜਾ ਮੌਸਮ ਨਾ ਮਤਲਬ ਥੋੜੀ ਥੋੜੀ ਹਵਾ ਤੇ ਚੱਲੇਗੀ ਠੰਡੀ ਪੇੜ ਦੇ ਕੋਲੋਂ ਦੀ ਲੰਘ ਰਹੇ ਆ ਲੇਕਿਨ ਇੰਨੀ ਗਰਮ ਹਵਾ ਛੱਡ ਰਹੇ ਸੀ ਉਹ ਮਤਲਬ ਇੰਨਾ ਮਤਲਬ ਕਿ ਨਾ ਗੁਟਨ ਗੁਟਨ ਜਿ ਹੋ ਰਹੀ ਸੀ ਮਤਲਬ ਬਾਹਰ ਵੀ ਇੰਝ ਲੱਗ ਰਹੀ ਸੀ ਆਪਾਂ ਕਮਰੇ ਦੇ ਅੰਦਰ ਬੈਠੇ ਹੋਏ ਹਾਂ ਬਲਕਿ ਬਾਹਰ ਫਿਰਦੇ ਹੋਏ ਵੀ ਏਦਾਂ ਲੱਗ ਰਿਹਾ ਸੀ ਬਲਕਿ ਮੇਰੀ ਇੱਕ ਇੱਕ ਸਹੇਲੀ ਹੈਗੀ ਉਹ ਨਾ ਮਤਲਬ ਕਿ ਜਿੱਥੇ ਕੀ ਨਾਮਾਂ ਉਹਦਾ ਪਹਾੜ ਵਗੈਰਾ ਹੈਗੇ ਆ ਨਾਥੇ ਉੱਥੇ ਰਹਿੰਦੀ ਆ ਉਹ ਬਲਕਿ ਕਿ ਉਹ ਵੀ ਮੈਨੂੰ ਦੱਸ ਰਹੀ ਸੀ ਕਹਿੰਦੇ ਬਿਨਾਂ ਇੱਦਾਂ ਹੈ ਇਸ ਵਾਰ ਤਾਂ ਅਹ ਮਤਲਬ ਕਿ ਪਹਾੜਾਂ ਵਿੱਚ ਵੀ ਕਹਿੰਦੇ ਸੀ ਨਾ ਠੰਡ ਹੁੰਦੀ ਹੈ। ਇਹੀ ਮੌਸਮ ਵਿੱਚ ਵੀ ਕਹਿੰਦੀ ਉੱਥੇ ਵੀ ਧੁੱਪੇ ਨਿਕਲੀ ਹੈ ਸਾਡੀ ਕੋਟੀਆਂ ਉਤਰ ਗਈ ਆ ਕਹਿੰਦੇ ਅੱਜ ਤੱਕ ਸਾਡੀ ਕਦੇ ਉਹ ਕੋਟੀ ਨੀ ਉਤਰੀ ਸਵੈਟਰ ਅਸੀਂ ਕਦੇ ਨੀ ਉਤਾਰੀ ਫੁੱਲ ਸਲੀਵਸ ਨੀ ਕਦੇ ਅਸੀਂ ਉਤਾਰੀ ਹਾਂ ਲੇਕਿਨ ਅੱਜ ਦਾ ਐਸਾ ਟਾਈਮ ਆ ਗਿਆ ਕਿ ਆਪਾਂ ਹਾਫ ਬਾਜੂ ਚ ਫਿਰ ਰ ਹ ਫਿਰ ਰਹੇ ਹਾਂ ਜਿਨਾਂ ਦੇ ਪ ਪਹਾੜਾਂ ਦੇ ਵਿੱਚ ਵੀ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਐਵੇਂ ਹੀ ਮੇਰੀ ਵੀ ਇੱਕ ਫਰੈਂਡ ਹੈਗੀ ਉਹ ਬਲਕਿ ਉਹਦੇ ਨਾਲ ਮੇਰੀ ਵੀ ਸਵੇਰੇ ਹੀ ਗੱਲ ਰਹੀ ਤੇ ਉਹ ਵੀ ਕਹਿ ਰਹੀ ਸੀ ਕਿ ਇੱਥੇ ਪਹਾੜਾਂ ਚ ਵੀ ਇੰਨੀ ਗਰਮੀ ਹੋ ਰਹੀ ਹੈ ਮੈਂ ਕਿਹਾ ਅੱਛਾ ਜੀ ਮਤਲਬ ਲੋਕ ਸਪੈਸ਼ਲੀ ਘੁੰਮਣ ਜਾਂਦੇ ਨੇ ਪਹਾੜਾਂ ਚ ਗਰਮੀਆਂ ਦੇ ਤੇ ਹਾਂ ਤੇ ਹੁਣ ਕਹਿੰਦੇ ਉੱਥੇ ਹੀ ਇੰਨੀ ਗਰਮੀ ਹੋ ਰਹੀ ਹੈ ਤੇ ਦੇਖੋ ਜਿਹੜੀ ਹੈ ਹੀ ਗਰਮ ਜਗ੍ਹਾ ਉੱਥੇ ਕੀ ਹਾਲ ਹੁੰਦਾ ਹੈਗਾ
ਹਰ ਰਏਗਾ ਬਿਲਕੁਲ ਮੈਨੂੰ ਬਸ ਕਹਿੰਦੇ ਸਾਨੂੰ ਸਾਡਾ ਤਾਂ ਨਾ ਇੱਥੇ ਹਿਲ ਸਟੇਸ਼ਨ ਬਣਾਇਆ ਹੋਇਆ ਸੀ ਬ ਲੋਕੀ ਵਿਜਿਟ ਕਰਦੇ ਸੀ ਪਹਾੜਾਂ ਤੇ ਆਉਣ ਵਿੱਚ ਕਹਿੰਦੇ ਹੁਣ ਮੈਨੂੰ ਨਾ ਲੋਕ ਇਹੀ ਦੱਸ ਕੇ ਜਾ ਰਹੇ ਨੇ ਕਹਿੰਦੇ ਸਾਨੂੰ ਤਾਂ ਇੱਦਾਂ ਫੀਲ ਹੋ ਰਿਹਾ ਅਸੀਂ ਆਪਣੇ ਘਰ ਹੀ ਬੈਠੇ ਹਾਂ ਜਿਵੇਂ ਅ ਉੱਥੇ ਵੀ ਇੰਨੀ ਗਰਮੀ ਹੈ ਤੇ ਇੱਥੇ ਵੀ ਇੰਨੀ ਗਰਮੀ ਹੈ ਕਹਿੰਦੇ ਇੱਥੇ ਵੈਂ ਕਿਹਾਿਆ ਸਾਡੇ ਇੱਥੇ ਤੇ ਮਾਰਚ ਚੜ੍ਹਦੇ ਹੀ ਮਤਲਬ ਕਿ ਇੱਕ ਟਾਈਮ ਇਹੋ ਜਿਹਾ ਸੀਗਾ ਕਿ ਅ ਅਪ੍ਰੈਲ ਮਈ ਵਿੱਚ ਜਾ ਕੇ ਕਿ ਸਾਨੂੰ ਥੋੜ੍ਹੀ ਜਿਹੀ ਗਰਮੀ ਲੱਗਦੀ ਸੀ ਵੀ ਹਾਂ ਗਰਮੀ ਆ ਗਈ ਹੈ ਹੁਣ ਤੇ ਦੇਖੋ ਮਤਲਬ ਕਿ ਫਰਵਰੀ ਦੇ ਲਾਸਟ ਵਿੱਚ ਹੀ ਇੰਨੀ ਗਰਮੀ ਅ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਸਾਡੀ ਕੋਟੀਆਂ ਵਗੈਰਾ ਤੇ ਸਭ ਕੁਝ ਉਤਰ ਹੀ ਜਾਂਦਾ ਬਿਲਕੁਲ
ਬਿਲਕੁਲ ਬਿਲਕੁਲ ਫਰਵਰੀ ਲਾਸਟ ਨੀ ਫਰਵਰੀ ਮਿਡ ਵਿੱਚ ਹੀ ਫਰਵਰੀ ਦਾ ਮਿਡ ਹੀ ਆਉਂਦਾ ਹੈ ਤੇ ਦੇਖੋ ਐਵੇਂ ਹੋ ਜਾਂਦਾ ਗਰਮੀ ਗਰਮੀ ਸ਼ੁਰੂ ਹੋ ਜਾਂਦੀ ਹਾਂ ਬਸ ਗਰਮੀ ਆ ਗਈ ਗਰਮੀ ਫੀਲਿੰਗ ਹੀ ਗਰਮੀ ਵਾਲੀ ਆਉਣੀ ਸ਼ੁਰੂ ਹੋ ਜਾਂਦੀ ਹੈ।
ਬਿਲਕੁਲ। ਸਰ ਠੰਡ ਤਾਂ ਪੈਂਦੀ ਨਹੀਂ ਠੰਡ ਤਾਂ ਪੈਂਦੀ ਨਹੀਂ ਦੇਖੋ ਬਲਕਿ ਜਿਹੜਾ ਆਪਣਾ ਇੱਧਰ ਦਾ ਮੌਸਮ ਹੈਗਾ ਉਹਦੇ ਵਿੱਚ ਛੇ ਮਹੀਨੇ ਠੰਢ ਤੇ ਛੇ ਮਹੀਨੇ ਗਰਮੀ ਹੋਣੀ ਚਾਹੀਦੀ ਏ। ਲੇਕਿਨ ਠੰਡ ਤਾਂ ਹੈ ਹੀ ਨਹੀਂ ਬਿਲਕੁਲ ਬਿਲਕੁਲ ਵੀ ਠੰਡ ਤੇ ਸਿਰਫ ਦੋ ਮਹੀਨੇ ਦੀ ਰਹਿ ਗਈਏ ਉਹ ਵੀ ਇੰਨੀ ਅੱਛੀ ਤਰ੍ਹਾਂ ਨੀ
ਹਾਂ ਬਿਲਕੁਲ ਬਿਲਕੁਲ ਤਾਂ ਹੀ ਤੇ ਬੀਮਾਰੀਆਂ ਵਗੈਰਾ ਵੱਧ ਰਹੀਆਂ ਨੇ ਤਾਂਹੀ ਤੇ ਮਤਲਬ ਕਿ ਸਭ ਬੀਮਾਰ ਹੋ ਰਹੇ ਨੇ ਕੁਛ ਨਾ ਕੁਛ ਕੁਛ ਨਾ ਕੁਛ।
ਬਿਲਕੁਲ ਬੀਮਾਰੀਆਂ ਤੇ ਪੁੱਛੋ ਨਾ ਜੀ ਸਰਦੀਆਂ ਵਿੱਚ ਵੀ ਸਾਡੇ ਤੇ ਮੱਛਰ ਘੁੰਮਰੇ ਹੁੰਦੇ ਨੇ ਮਤਲਬ ਦੇਖ ਲਓ ਕਿੰਨਾ ਵੈਦਰ ਖ਼ਰਾਬ ਹੋ ਚੁੱਕਿਆ ਇੰਨਾ ਮੌਸਮ ਖ਼ਰਾਬ ਹੋ ਚੁੱਕਿਆ। ਮੱਖੀਆਂ ਘੁੰਮ ਰਹੀਆਂ ਨੇ। ਸਰਦੀਆਂ ਵਿੱਚ
ਬਿਲਕੁਲ ਬਿਲਕੁਲ ਓਨੇ ਤਾਂ ਸਰਦੀਆਂ ਚ ਮੱਛਰ ਦਿਖਦਾ ਨਹੀਂ ਸੀ। ਔਰ ਅੱਜ ਦੇਖੋ ਮਤਲਬ ਕਿ ਸਰਦੀਆਂ ਚ ਵੀ ਮੱਛਰ ਨਜ਼ਰ ਆਉਣਗੇ।
ਹਮ ਬਿਲਕੁਲ। ਇਸ ਵਾਰ ਤੇ ਬਹੁਤ ਹੀ ਹੈਰਾਨਗੀ ਹੋਈ ਜਦ ਇਹ ਸਭ ਚੀਜ਼ਾਂ ਹੋਈਆਂ ਨਾ ਤੇ ਫਿਰ ਤਾਂ ਥੋੜਾ ਜਿਹਾ ਬਹੁਤ ਹੋਇਆ ਕਿ ਦੇਖੋ ਕਿੰਨਾ ਮਤਲਬ ਮੌਸਮ ਖਰਾਬ ਚੱਲ ਰਿਹਾ। ਬਈ ਆਨ ਵਾਲੀ ਜਿਹੜੀ ਪੀੜ੍ਹੀ ਏ ਉਹ ਤੇ ਬਿਲਕੁਲ ਹੀ ਬੇਕਾਰ ਵਾਤਾਵਰਨ ਵਿੱਚ ਜੀਏਗੀ ਸਾਡਾ ਹਾਂ।
ਬਿਲਕੁਲ ਬਿਲਕੁਲ ਉਹ ਤਾ ਹੈ ਹੀ ਹੈ ਦੇਖੋ ਮੌਸਮ ਹੀ ਖਰਾਬ ਹੋਏ। ਤੇ ਬੰਦਾ ਕਰੇ ਕੀ? ਨਾ ਕਿਧਰੇ ਆ ਸਕਦਾ ਏ ਨਾ ਜਾ ਸਕਦਾ ਏ ਬਸ ਅਪਨੇ ਅੰਦਰ ਹੀ ਬਹਿ ਜੋ ਉਹ ਵੀ ਏ ਸੀ ਚਲਾ ਕੇ ਬਿਨਾ
ਏ ਸੀ ਚ ਨਾ ਇਹ ਚੀਜ ਤੇ ਗੰਦੀ ਆਦਤ ਪੈ ਰਹੀ ਹੈ ਨਾ ਸਾਨੂੰ। ਏ ਸੀ ਦੀ ਤੇ, ਏਸੀ ਦੀ ਬਹੁਤ ਗੰਦੀ ਆਦਤ ਪਈ ਓਹ ਅਸੀ ਬੱਖੇ ਥੱਲੇ ਨਹੀਂ ਬੈ ਸਕਦੇ ਜੀ।
ਬਿਲਕੁਲ ਬਿਲਕੁਲ ਬਿਲਕੁਲ ਅਸੀ ਤੇ ਕਿਚਨ ਚ ਵੀ ਜਾਈਦਾ ਏ ਨਾ। ਫਟਾਫਟ ਕੰਮ ਕਰੋ ਅੰਦਰ ਜਾਣਾ ਏ ਚ
ਸਭ ਤੋਂ ਔਖਾ ਇਸ ਟਾਈਮ ਕਿਚਨ ਚ ਵੜਨਾ ਕਿਉਂਕਿ ਇੱਕ ਤਾਂ ਅੱਗੇ ਅੱਗ ਚੱਲ ਰਹੀ ਹੈ ਸਭ ਕੁਛ ਬਣਾਉਣਾ ਰੋਟੀ ਖੜ ਕੇ ਬਣਾਉਦੇ ਦੇਖੋ ਪੱਖਾ ਵੀ ਚਰਾ ਨਹੀਂ ਸਕਦੇ। ਗੈਸ ਚੱਲ ਰਹੀ ਹੁੰਦੀ ਹੈ ਹਮ। ਐਗਜ਼ੋਸਟ ਜਿੰਨਾ ਮਰਜ਼ੀ ਚੱਲ ਰਿਹਾ ਲੇਕਿਨ ਫਿਰ ਵੀ ਨਾ ਹੀਟ ਅੰਦਰ ਗਰਮ ਹਵਾ ਰਹਿੰਦੀ ਹੀ ਰਹਿੰਦੀ ਹੈ।
ਉਹਦਾ ਤੇ ਅਸਰ ਹੀ ਨਹੀਂ ਪਤਾ ਚੱਲਦਾ ਐਗਜਾਸਟ ਚੱਲ ਰਿਹਾ ਤੇ ਉਹਦਾ ਤੇ ਅਸਰ ਹੀ ਨਹੀਂ ਪਤਾ ਚੱਲਦਾ ਕਿ ਕਿਵੇਂ ਚੱਲ ਰਿਹਾ ਕਿਵੇਂ ਨੀ ਚੱਲ ਰਿਹਾ। ਕਿ ਮਤਲਬ ਇੰਨੀ ਗਰਮੀ ਇੰਨੀ ਗਰਮੀ ਕਿ ਅੱਗ ਦੇ ਅੱਗੇ ਖੜੇ ਹੋ ਨਾ ਓਦੋਂ ਪਤਾ ਚੱਲ ਜਾਂਦਾ ਕਿ ਵਾਕੇ ਕੋਈ ਕੰਮ ਕੀਤਾ।
ਬਿਲਕੁਲ ਪਸੀਨੇ ਇੰਨੇ ਛੁੱਟ ਜਾਂਦੇ ਆ। ਦੀਵਾਰਾਂ ਨੂੰ ਹੱਥ ਲਓ ਦਵਾਰਾ ਗਰਮ ਹੁੰਦੀਆਂ ਨੇ ਇੰਨੀਆਂ ਸੇਕਾਂ ਮਾਰਿਆ ਹੁੰਦੇ ਦੀਵਾਰਾਂ ਚੋਂ ਵੀ।
ਬਿਲਕੁ ਬਿਲਕਲ।
ਪਹਿਲਾ ਤਾ ਅੱਪਾ ਨਾ ਪਹਿਲਾਂ ਇਹਦਾਂ ਹੁੰਦਾ ਸੀਗਾ ਵਈ ਅਗਰ ਠੰਡਾ ਥੁਹਾਡਾ ਮਹਿਸੂਸ ਕਰਨ ਆਪਾ ਜਮੀਨ ਚ ਬਹਿ ਜਮੀਨ ਤੇ ਬਹਿ ਜਾਂਦੇ ਹੁੰਦੇ ਸੀ। ਹੁਬ ਜਮੀਨ ਤੇ ਵੀ ਬੈਠਨ ਦਾ ਦਿਲ ਨਹੀਂ ਹੈ, ਜਮੀਨ ਵੀ ਗਰਮ ਪਈ ਹੈ। ਕਿੱਥੇ ਬੈਠੀਏ? ਸਾਰਾ ਗਰਮ-ਗਰਮ ਫੀਲ ਹੁੰਦਾ ਏ ਸਭ ਕੁਛ ਹੀ।
ਹਾਂਜੀ-ਹਾਂਜੀ ਉਹ ਤਾ ਹੈ ਹੀ ਹੈ ਮਤਲਬ। ਇੰਨੀ ਜ਼ਿਆਦਾ ਗਰਮੀ ਹੋ ਚੁੱਕੀ ਹੈ ਨਾ ਬਹੁਤ ਹੀ ਜ਼ਿਆਦਾ ਮਤਲਬ ਮੌਸਮ ਤੇ ਐਵੇਂ ਉਮ ਉਥਲ ਬੁਥਲ ਮਚਾਈ ਦੀ ਹੈ, ਸਮਝ ਨਹੀਂ ਆਉਂਦੀ ਕਿਸ ਥੋੜੀ ਜਿਹੀ ਮਤਲਬ ਕਿ ਇੱਕ ਸਾਈਡ ਤੇ ਅਗਰ ਬਾਰਿਸ਼ ਹੋ ਰਹੀ ਨਾ ਥੋੜੀ ਜਿਹੀ ਅੱਗੇ ਜਾਓ ਕੋਈ ਅੱਧਾ ਕੁ ਕਿਲੋਮੀਟਰ ਟਰ ਦੇ ਅੱਗੇ ਜਾਓ ਤੇ ਉੱਥੇ ਧੂੱਪ ਨਿਕਲੀ ਦੀ ਹੋਏਗੀ।
ਤੁਸੀ ਅੱਧਾ ਕਿਲੋਮੀਟਰ ਦੀ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਆਪਨੀ ਗਲੀ ਦੀ ਗੱਲ ਦੱਸਦੀ ਹਾਂ। ਪਿੱਛੇ ਅਹ ਪਿੱਛੇ ਜਿਹੜੀ ਬਾਰਿਸ਼ ਆਈ ਸੀ ਸਾਡੇ ਇੱਧਰ। ਸਿਰਫ਼ ਕਿੱਥੇ ਆ ਰਹੀ ਹੈ? ਸਿਰਫ਼ ਸਾਡੀ ਗਲੀ ਵਿੱਚ ਹੀ ਬਾਰਿਸ਼ ਆ ਰਹੀ ਹੈ ਜੀ ਬਸ। ਪਰਲੀ ਗਲੀ ਵਿੱਚ ਬਾਰਿਸ਼ ਹੀ ਨੀ ਆ ਰਹੀ ਹੈ।
ਅੱਛਾ।
ਹਾਂਜੀ। ਇੱਕ ਵਾਰ ਤੇ ਏਦਾਂ ਸੀਗਾ, ਕਿ ਮਤਲਬ ਕਿ ਅਸੀਂ ਉੱਪਰ ਹੀ ਖੜੇ ਹੋਏ ਸੀ। ਸਾਡੀ ਛੱਤ ਤੇ ਬਾਰਿਸ਼ ਪੈ ਰਹੀ ਐ, ਤੇ ਨਾਲ ਦੀ ਛੱਤ ਤੇ ਬਾਰਿਸ਼ ਪੈ ਰਹੀ ਐ, ਆਸੇ- ਪਾਸੇ ਸਭ ਕੁਛ-ਕੁਛ ਵੀ ਨੀ ਐ, ਮਤਲਬ ਇੰਨਾ ਵੈਦਰ ਖਰਾਬ ਹੋ ਚੁੱਕਿਆ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਅ ਇੰਨਾ ਖਰਾਬ ਹੋ ਚੁੱਕਿਆ ਕਿ ਉਹਦਾ ਹੀ ਅਸਰ ਸਾਰਾ ਸਾਡੀ ਸਿਹਤ ਤੇ ਸਾਡੇ ਮਤਲਬ ਕਿ ਪੂਰੀ ਲਾਈਫ ਤੇ ਇਹ ਲਾਈਫ ਦੇ ਆਪਣੇ, ਉਹਦੇ ਤੇ ਪੈ ਰਿਹਾ ਪੂਰਾ, ਬਹੁਤ ਅਸਰ ਪੈ ਰਿਹਾ ਹਨਾ।
ਬਿਲ ਬਿਲਕੁਲ ਬਿਮਾ ਸਾਰੀ ਬਿਮਾਰੀਆਂ ਦਾ ਘਰ ਐ ਜੀ, ਦੇਖੋ ਹੋਸਪਿਟਲ ਭਰੇ ਹੋਏ ਨੇ, ਕਾਹਦੇ ਲ ਕਿਸ ਕਾਰਨ ਭਰੇ ਨੇ, ਇਹੀ ਕਾਰਨ ਹੈ ਉਹਨਾਂ ਦਾ।
ਬਿਲਕੁਲ- ਬਿਲਕੁਲ ਉਹ ਤਾਂ ਹੈ ਈ ਐ, ਮਤਲਬ ਕਿ ਬਿਨਾਂ ਅਹ ਕੋਈ ਉਹ ਨੀ ਐ, ਐਵੇਂ ਵਾਇ ਵਾਇਰਲ ਜਿਹਾ ਹੁਣ ਫੈਲਿਆ ਆ, ਬੁ ਬੁਖਾਰ ਖਾਂਸੀ, ਜ਼ੁਕਾਮ, ਗਲੇ ਖ਼ਰਾਬ ਕਿਸ ਕਾਰਨ, ਇਹੀਓ ਵੈਦਰ ਦੇ ਕਾਰਨ ਹੀ, ਹੋਰ ਕੀ?
ਬਿਲਕੁਲ ਜੀ।
ਇਹ ਮੌਸਮ ਇੰਨਾ ਬੇਕਾਰ ਚੱਲ ਰਿਹਾ।
ਬਹੁਤ ਜ਼ਿਆਦਾ, ਕੋਈ ਨੀ ਤੁਸੀਂ ਆਪਣਾ ਧਿਆਨ ਰੱਖਿਓ, ਨਾਲੇ ਬੱਚਿਆਂ ਦਾ ਵੀ ਧਿਆਨ ਰੱਖਿਓ। ਵੈਸੇ ਤਾਂ ਬਾਹਰ ਘੱਟ ਈ ਨਿਕਲਣਾ, ਹਨਾ।
ਹਾਂਜੀ- ਹਾਂਜੀ- ਹਾਂਜੀ, ਚਲੋ ਠੀਕ ਏ ਫੇਰ ਹਨਾ, ਫੇਰ ਅਸੀਂ ਮੈਂ ਤੁਹਾਨੂੰ ਕੌਲ ਕਰਾਂਗੀ, ਫੇਰ ਗੱਲ ਕਰਾਂਗੇ, ਠੀਕ। ਕਿ ਥੋੜਾ ਕੰਮ ਸੀ ਮੈਨੂੰ, ਤੇ ਮੈਂ ਫਰੀ ਹੋ ਲਾਂ ਠੀਕ ਆ। ਓਕੇ ਜੀ, ਓਕੇ, ਸਸ਼ ਰੀ ਕਾਲ ਜੀ।